ਹਾਂਜੀ। ਸਰ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਠੀਕ ਹੋ।
ਵਧੀਆ। ਜੀ। ਵਧੀਆ। ਤੁਸੀਂ। ਸੁਣਾਓ।
ਬਸ। ਵਧੀਆ। ਕੀ। ਕਰਦੇ। ਹੋ। ਹੋ।
ਕੁਛ। ਨਹੀ। ਵਿਹਲੇ। ਬੈਠਿਆ। ਕੀ। ਕਰਨਾ। ਅਸੀਂ।
ਹਾਂਜੀ।
ਵਿਹਲੇ। ਬੈਠੇ। ਹਾਂ। ਮੈਂ। ਕਿਹਾ। ਕੀ। ਕਰਨਾ। ਅਸੀ।
ਕੀ। ਬਣਾਇਆ। ਤੁਸੀਂ। ਅੱਜ।
ਅਸੀਂ। ਅੱਜ। ਸ਼ਿਮਲਾ। ਮਿਰਚ। ਬਣਾਈ। ਹੈ। ਜੀ।
ਅੱਛਾ।
ਤੁਸੀਂ। ਕੀ। ਬਣਾ। ਲਿੱਤਾ?
ਅਸੀ ਬਣਾਏ ਸੀ ਕੜੀ ਚਾਵਲ।
ਅੱਛਾ ਜੀ। ਕੜੀ ਚਾਵਲ।
ਹਾਂਜੀ।
ਘਰ। ਬਣਾਏ। ਨੇ। ਕੀ। ਲੰਗਰ। ਵਗੈਰਾ। ਲੱਗਾ। ਦਾ। ਸੀ। ਕੋਈ।
ਨਹੀਂ-ਨਹੀਂ ਲੰਗਰ ਕਿੱਥੇ ਭੈਣ ਜੀ। ਆਪਾਂ ਘਰੇ ਬਣਾਉਦੇ ਹੁੰਦੇ ਹਾਂ। ਆਪਾਂ ਲੰਗਰ ਬੜਾ ਘੱਟ ਜਾਂਦੇ ਹਾਂ ਖਾਣ।
ਨਹੀਂ ਚਲੋ ਲੰਗਰ ਵੀ ਜਿਹੜਾ। ਉਹਨਾਂ ਨੇ ਲਾਇਆ ਹੁੰਦਾ। ਉਹ ਸੰਗਤ ਵਾਸਤੇ ਹੀ ਲਾਇਆ ਹੁੰਦਾ ਜੀ।
ਪਰ ਨਹੀਂ ਉਹ ਭੀੜ ਭੜਾਕੇ 'ਚ ਖਲੋ ਕੇ ਜਾਣਾ ਫਿਰ ਆਉਣਾ ਉਹ। ਗ ਭੈਜੀ ਸਾਡੇ ਲਈ ਕੰਮ ਨੀ ਹੈਗਾ। ਬੱਚੇ। ਪਸੰਦ ਨੀ ਕਰਦੇ ਨਾ। ਬੱਚੇ ਕਹਿੰਦੇ ਮੰਮਾ ਕੀ ਧੱਕੇ ਖਾਣ ਜਾਣਾ ਤੁਸੀਂ।
ਸਾਡੇ। ਬੱਚੇ। ਤਾਂ। ਡੋਲੂ। ਲੈ। ਕੇ। ਚਲੇ। ਜਾਂਦੇ। ਛਬੀਲ। ਲੈਣ।
ਨਾ -ਨਾ ਸਾਡੇ ਨੀ ਹੈ।
ਅੱਛਾ ਜੀ। ਚਲੋ ਆਪਣਾ-ਆਪਣਾ ਹੁੰਦਾ ਸਭ ਦਾ ਹੋਰ ਕੀ।
ਇਹ ਤੇ ਹੈ।
ਹੋ ਦ।
ਹੋਰ, ਤੁਸੀਂ ਸ਼ਿਮਲਾ ਮਿਰਚ ਨਾਲ ਕੀ ਬਣਾਇਆ।
ਸ਼ਿਮਲਾ। ਮਿਰਚ। ਨਾ। ਫੁਲਕੇ। ਬਣਾਏ। ਜੀ। ਅੱਜ। ਆਪਾਂ।
ਕਈ। ਤਰੀ। ਵਾਲੀ। ਸ਼ਿਮਲਾ। ਮਿਰਚ। ਬਣਾ। ਕੇ। ਚੋਲ। ਵਗੈਰਾ। ਬਣਾਉਂਦੇ। ਨੇ। ਨਾ।
ਤਰੀ। ਵਾਲੀ। ਕਿਵੇਂ। ਬਣਦੀ। ਜੀ।
ਹਾਂਜੀ। ਆ। ਉਹ। ਬਸ। ਪਿਆਜ। ਜਰਾ। ਉਹ। ਕੱਢ। ਕਰ। ਲਈ। ਤੇ। ਕੱਦੂ। ਕਸ। ਤੇ। ਉਹ। ਮਸਾਲਾ। ਜਰਾ। ਗਾੜਾ। ਹੋ। ਜਾਂਦਾ। ਸੀ। ਤਾਂ। ਉਹਦੀ। ਤਰੀ। ਗਾੜੀ। ਹੋ। ਜਾਂਦੀ। ਹੈ। ਤੇ। ਫੇਰ। ਉਹ। ਤਰੀ। ਨਾਲ। ਬਣਾ। ਲੈਂਦੇ। ਖਾ ਲੈਂਦੇ ਨੇ ਕਈ ਕੱਦੂ ਹੁੰਦਾ ਕੱਦੂ ਨਾਲ ਖਾ ਲੈਂਦੇ ਨੇ।
ਅੱਛਾ।
ਹਾਂ। ਅੰਬਲ ਜਿਹਨੂੰ ਕਹਿੰਦੇ ਨੇ ਉਹਦੇ ਨਾਲ ਵੀ ਚੌਲ ਖਾਂਦੇ ਨੇ ਕਈ। ਚੋਲ ਤੇ ਕਹਿੰਦੇ ਸਾਫ਼ ਬੜਾ ਪ੍ਰਦਾਨ ਕੀਤਾ ਦਾ ਅੱਜ ਕੱਲ੍ਹ ਦੇ ਲੋਕ। ਕਨੇ ਬੜਾ ਚੌਲ ਖਾਂਦੇ ਨੇ।
ਚੌਲ ਤੇ ਤੁਹਾਨੂੰ ਪਤਾ ਚੌਲ ਹੀ ਕਣੇ ਬਈਏ ਬਣੇ ਹੋਏ ਨੇ ਲੋਕੀ ਨਾ।
ਹਾਂਜੀ ਬਈਏ ਤਾਂ ਚਲੋ ਠੀਕ ਹੈ ਬਣੇਦੇ ਨੇ ਪਰ ਲੋਕ ਕਹਿੰਦੇ ਨੇ ਰੋਟੀ ਤੋਂ ਛੁਟਕਾਰਾ ਕਰੀਏ। ਹਾਂ ਦਿਨੇ ਰਾਤੀ ਕਦੀ ਕੋਈ ਹਾਂਜੀ। ਕਦੇ ਕੋਈ ਖਿਚੜੀ ਚੜੀ ਹੁੰਦੀ ਵੀ ਹੈ। ਕਦੀ ਚਾਵਲ ਕਦੀ ਖਿਚੜੀ ਚਾਵਲ ਬਸ ਗਰਮੀ 'ਚ। ਤੁਹਾਨੂੰ ਪਤਾ ਇਹੀ ਚੀਜ਼ਾਂ ਹੁੰਦਾ ਪਿਆ ਕੰਮ।
ਅਤੇ ਕੀ ਕਰਨਾ ਫਿਰ, ਤਿਡ ਵੀ ਤਾਂ ਭੁੱਖਾ ਨਹੀਂ ਰੱਖ ਸਕਦੇ ਨਾ ਗਰਮੀ 'ਚ ਰੋਟੀ ਤਾਂ ਬਣਾਉਣੀ।
ਨਹੀਂ, ਪਰ ਵੈਸੇ ਵੀ ਨਾ ਗਰਮੀ ਹੋਈ ਪਈ ਜਿੱਦਾਂ ਓਦਾਂ ਮਨ ਵੀ ਨੀ ਕਰਦਾ ਪਿਆ ਨਾ ਖਾਣ ਤੇ।
ਹਾਂ, ਇਹ ਤੇ ਹੈ ਹੀ ਏ, ਸਾਡੇ ਇੱਧਰ ਅੱਜ ਬਾਰਿਸ਼ ਹੋਈ ਹੈ, ਮਾੜੀ ਜੀ ਤੇ ਉਹਨੇ ਗੁੰਮਾ ਕਰ ਦਿੱਤਾ ਇੰਨਾ ਕੁਛ
ਸਾਡੇ ਤੇ ਇੱਥੇ ਬੱਦਲ ਬੰਦਾਂ ਆਂਦਾ ਨੀ ਬੱਦਲ ਬੰਦਾਂ ਆਂਦਾ ਹੀ ਨੀ, ਪਤਾ ਨੀ ਕੀ ਗੱਲ ਏ।
ਨਾਰਾਜ਼ਗੀ ਲੱਗਦੀ ਕੋਈ ਨਾ ਸਾਡੇ ਨਾਲ, ਸ਼ਹਿਰਾਂ ਨਾਲ ਸਾਡੇ।
ਯਾ ਤੇ ਵਸ ਜੇ ਚੰਗੀ ਤਰ੍ਹਾਂ ਫੇਰ।
ਹਾਂ ਇਹ ਵੀ ਸਹੀ ਹੈ, ਵੱਸਦਾ ਵੀ ਨਹੀਂ ਪਿਆ ਤੇ ਜੇ ਵਸਦਾ ਏ ਤੇ ਚਾਰ ਪੰਜ ਕਣੀਆਂ ਵਸ ਕੇ ਤੇ ਫਿਰ ਨਾਲ ਹੀ ਪੜਾਸ ਜਿਆਦਾ ਮਾਰਦਾ ਹੈ, ਹਾਂ ਇਹੀ ਗੱਲ ਆ ਬਸ। ਜਿੜੀ ਪੜ੍ਹਾਸ ਹੈ ਨਾ, ਉਹ ਜ਼ਿਆਦਾ ਤੰਗ ਕਰਦੀ ਏ ਫੇਰ।
ਉਹ ਫੇਰ ਨਾ, ਅੰਦਰ ਸਾਰੇ ਕਮਰਿਆਂ ਚ ਗਰਮੈਸ਼ ਹੋ ਜਾਂਦੀ ਹੈ, ਉਹਦੇ ਨਾਲ ਬੈਠਾ ਹੀ ਨਹੀਂ ਜਾਂਦਾ, ਠੰਡਾ ਮੌਸਮ ਹੋਵੇ ਤੇ ਕਮਰਿਆਂ ਚ ਬੈਠਾ ਵੀ ਜਾਂਦਾ ਹੈ।
ਗਰਮਾਹਟ ਤੇ ਗਰਮਹਟ ਤਾਂ ਹੋਣੀ ਹੈ ਜੀ, ਹਰ ਘਰਾਂ ਦੇ ਵਿੱਚ ਚਾਰ ਚਾਰ ਏਸੀ ਲੱਗੇ ਹੋਏ ਨੇ।
ਹਾਂ, ਏਸੀਆਂ ਕਰਕੇ ਤੇ ਸਾਰੀ ਹੁਣ ਦਿੱਕਤ ਹੋ ਗਈਦੀ ਹੈ ਨਾ।
ਤੇ ਹੋਰ ਗਰਮੀ ਵੀ ਕੀ ਕਰੇਗੀ।
ਤੇ ਆਰਾਮ ਮਿਲੇਗਾ, ਨੀ ਤੇ ਉਂਝ ਬੈਠੇ ਰਹੋਂ।
ਅਸੀਂ ਤਾਂ ਚਲੋ ਕਮਰਿਆਂ ਚ ਏਸੀਆਂ ਚ ਬੈਠੇ ਹਾਂ। ਜਿਹੜੇ ਬਾਹਰ ਪੰਛੀ ਉੱੜਦੇ ਪਏ ਨੇ ਉਹਨਾਂ ਦਾ ਕੀ ਕੀ ਹਾਲ ਹੁੰਦਾਂ ਹੋਣਾਂ ਇਸ ਟਾਈਮ।
ਉਹ ਤੇ ਤੁਹਾਨੂੰ ਪਤਾ ਫੇਰ ਪੰਛੀ ਤੇ ਉਹਨਾਂ ਦਾ ਕੰਮ ਏ ਉਹਨਾਂ ਨੇ ਤੇ ਉਹ
ਕੰਮ। ਚਲੋ ਹੈ ਹੀ ਏ ਕੰਮ ਤਾਂ ਸਾਡਾ ਵੀ ਹੈਗਾ ਹੈ, ਰੋਟੀ ਪਾਣੀ ਬਣਾਣਾ। ਪਰ ਬਣਾ ਕੇ ਤੇ ਐਸੀ 'ਚ ਬਹਿ ਜਾਂਨੇ ਆ ਨਾ।
ਉਹੀ, ਬਿਮਾਰੀ ਦਾ ਘਰ ਏ ਨੀਰਾ ਏਸ ਚ। ਤੇ ਨੀਰਾ ਬਿਮਾਰੀ ਦਾ ਘਰ ਏ ਏਸੀੇ ਤੇ ਬਿਮਾਰੀ ਏ ਨੀਰੀ।
ਬੀਮਾਰੀ ਹੱਡਾਂ ਤਨ ਵੜਦੀ ਹਵਾ ਏਦੀ ਬਿਲਕੁਲ।
ਉਹੀ, ਜਿਹੜਾ ਬੰਦਾ ਬਹਿ ਜੇ ਉਥੋਂ ਤੇ ਉੱਠਣ ਦਾ ਨਾਮ ਨੀ ਹੈਗਾ।
ਨਾ ਨਾ ਨਾ
ਗਰਮੀ ਤੇ ਗਰਮੀ ਗਰਮੀ ਕਰਨਾ ਏ ਫੇਰ ਨਹਾ ਕੇ
ਫੀਰ ਖ਼ਰਾਬ ਨੇਂ।
ਉਓਹੀ, ਰੋਟੀ ਬਣਾਈ ਚੱਲ ਏਸੀ ਚ, ਨਹਾਤੇ ਚੱਲ ਏਸੀ ਚ।
ਹਾਂ।
ਕੋਈ ਕੰਮ ਕੀਤਾ ਚਲਾਆਓ ਏਸੀ। ਮੈਂ ਥੱਕਗਈ ਮੈਨੂੰ ਪਰਸੀਨਾ ਆਇਆ ਏ ਇਹ ਵੇ ਉਹ ਵੇ। ਬਸ ਏ ਸਿਆ ਨੇ ਅੱਜ ਕੱਲ ਬੇੜਾ ਗਰਕ ਕਰਤਾ ਹੋਆ ਸਰੀਰਾਂ ਦਾ
ਹਾਂ ਇਹ ਅਤੇ ਹਈਏ ਜੀ ਕੀ ਕਰਨਾ ਫਿਰ। ਬਿੱਲ ਵੀ ਵੇਖੋ ਇਹਨਾਂ ਦੇ, ਬਿੱਲ ਵੀ ਦਸ ਦਸ ਹਜ਼ਾਰ। ਬੇ, ਮਹੀਨੇ ਦੇ ਬਿੱਲ ਆਉਂਦੇ ਪਏ ਨੇ।
ਅਪਰੀਲ ਬਿੱਲ ਚ ਤੁਸੀਂ ਪੁੱਛੋ ਹੀ ਕੁਛ ਨਾ। ਜਿੰਨਾਂ ਦਿ ਲਿਬ ਕਮਾਈ ਕਿੱਥੇ ਹੈਗੀ ਜੇ। ਭੈਣਜੀ, ਅੱਜ ਕੱਲ ਕਮਾਈਆਂ ਹੈ ਹੀ ਨੀ। ਲੋਕਾਂ ਦੇ ਕੰਮ ਵੀ ਹੇਨੀ ਅੱਜ ਕੱਲ, ਉਹ ਪਹਿਲਾਂ ਵਾਲੇ ਕੰਮ ਰਹੇ ਨਹੀ ਪਹਿਲੇ ਹੱਥਾਂ ਦਾ ਕੰਮ ਬੜਾ ਸੀਗਾ। ਅੱਜ ਕੱਲ੍ਹ ਉਹਣ ਹੱਥਾਂ ਦਾ ਕੰਮ ਹੈ ਹੀ ਨੀ ਹੁਣ ਸਾਰੇ ਬਸ ਭੱਜਾ ਦੜੀ ਚ ਲੱਗੇ ਹੋਏ ਨੇ ਸਾਨੂੰ ਇਥੋਂ ਮਿਲ ਜੇ ਕੰਮ ਉਥੋਂ ਮਿਲ ਜੇ।
ਬਸ ਇਹ ਜ।। ਜੀ, ਜੇ ਆਪਣੀ ਲਾਈਫ ਦੇ ਵਿੱਚ ਸੈੱਟ ਹੋਣਾ ਏ, ਤੇ ਭੱਜਾ ਦੋੜੀ ਤੇ ਕਰਨੀ
ਹਾਂਜੀ, ਆਈ ਏ, ਨਾ।
ਠੀਕ ਹੈ, ਭੱਜਾ-ਦੌੜੀ ਕਰਾਂਗੇ ਤਾਂ ਮੰਜ਼ਿਲ ਹਾਸਲ ਹੋਣੀਂ ਏ, ਨਹੀਂ ਤਾਂ ਫਿਰ ਅਅ ਨਹੀਂ ਹੋਣੀਂ।
ਹਾਂਜੀ ਓਹ ਹੀ ਨਾ ਬਸ ਅੱਜ ਕੱਲ ਤੇ ਜਿਹਨੂੰ ਮਿਲ ਰਿਹੇ ਆ ਉਹ ਵੀ ਪਰੇਸ਼ਾਨ ਏ, ਜਿਹਨੂੰ ਨਹੀਂ ਮਿਲ ਰਿਹਾ ਉਹ ਵੀ ਪਰੇਸ਼ਾਨ ਏ, ਪਰੇਸ਼ਾਨੀ ਚੱਲ ਰਹੀ ਹੈ ਅੱਜ ਕੱਲ-ਤੇ।
ਜੀ ਉਹ ਕਹਿੰਦੇ ਨੇ, ਨਾਨਕ ਦੁਖੀਆ ਸਭ ਸੰਸਾਰ, ਐ ਹਿਸਾਬ ਹੋਇਆ ਦਾ। ਜਿੱਧਰ ਵੇਖੋ, ਕਿਸੇ ਨੂੰ ਪੈਸੇ ਦੀ ਕਮ ਕਿਸੇ ਨੂੰ ਪੈਸੇ ਦਾ ਦੁਖ ਏ, ਕਿਸੇ ਨੂੰ ਕਾਰੋ ਵੱਰਦੈ ਕਿਸੇ ਦੇ ਘਰ ਖੁਸ਼ੀਆਂ ਨਹੀ ਹੈ, ਕਿਸੇ ਦੇ ਘਰ ਕੂਛ ਹੈ।
ਬਸ ਓਹੀ ਨਾ, ਔਹੀ ਦਿੱਕਤਾਂ ਚਲ ਰਹੀਆਂ ਅਜ-ਕਲ। ਕੋਈ ਬਿਮਾਰ ਏ, ਕੋਈ ਕੁਛ ਏ। ਬ ਓ, ਓਈ ਨਾ, ਇਹ ਵੀ ਰੱਬ ਦੇ ਰੰਗ ਨੇ ਨਾ।
ਬਸ ਜੀ, ਉਹਦੇ ਰੰਗ ਏ, ਸਹੀ ਏ, ਉਹਦੇ ਰੰਗਾਂ 'ਚ ਰਾਜੀ ਆ ਕੀ ਕਰੀਏ।
ਹਾਂਜੀ, ਉਹਨੇ ਨਾ, ਉਹਨੇ ਜਿਹੜੇ ਰੰਗਾ 'ਚ ਰੱਖਣਾ ਉਸੇ 'ਚ ਹੀ ਰਹਿਣਾ ਕੀ ਕਰੇ ਕੋਈ।
ਹੋਰ ਕਟਣੀ ਪੈਣੀ ਏ, ਜੀ ਹੁਣ ਜਿਹੜੀ ਮਿਲ ਗਈ ਏ, ਜਿਨੀ ਕੁ
ਹਾਂਜੀ, ਉਹ ਤੇ ਹੈ ਹੀ ਭੈਨਜੀ, ਉਹ ਤੇ ਗਲ ਠੀਕ ਏ ਤੁਹਾਡੀ।
ਟੀਏ ਅਤੇ ਚਾਹੇ ਹੱਸਕੇ ਕੱਟੀਏ।
ਹਾਂਜੀ, ਓ ਤੇ, ਹੈਹੀਏ। ਪਰ ਐ ਗਲ ਏ ਭੈਣ ਜੀ, ਪਰਮਾਤਮਾ ਭੁਖਿਆਂ ਕਿਸੇ ਨੂੰ ਨੀ ਰੱਖਦਾ ਜੇ। ਰੋਟੀ-ਪਾਣੀ ਖਵਾਕੇ ਈ ਸਵਾਉਂਦਾ ਏ, ਹਾਂਜੀ। ਭੈਣਜੀ, ਇਹ ਗੱਲ ਹੈਗੀ ਏ।
ਦੇ ਪਏ ਓ, ਸਹੀ ਏ ਤੁਹਾਡੀ ਭੈਣਜੀ ਗੱਲ।
ਰੋਟੀ-ਪਾਣੀ ਸਭ ਨੂੰ ਦਿਦਾ ਵਾ, ਪਰਮਾਤਮਾ! ਕਿਸੇ ਨੂੰ ਭੁਖਿਆ ਨੀ ਰਖ ਰਿਹਾ, ਉਹ ਕਹਿਦਾ ਨਹੀ, ਥੋੜ੍ਹੀ ਨੀ ਤੇ ਬਹੁਤੀ ਨੀ ਥੋੜੀ-ਥੋੜ੍ਹੀ ਖਾਕੇ ਸੌਵੋ।
ਹਾਂ, ਇਹ ਤੇ, ਹੈਹੀ ਏ ਜੀ।
ਰੱਬ ਕਈਆਂ ਨੂੰ ਦੇ ਵੀ ਰਿਹਾ, ਕਈਆਂ ਕੋਲ ਸਾਂਭਿਆ ਨੀ ਜਾ ਰਿਹਾ। ਜਿਹਨਾਂ ਕੋਲ ਨਹੀ ਐ, ਤੇ ਉਹ ਲੈਂਦੇ ਪਏ ਨੇ ਉਹਨਾਂ ਕੋਲ
ਦੇਖੋਜੀ ਜਿੰਨਾ ਕੋਲ ਹੈਗਾ ਉਹਨਾਂ ਨੂੰ ਇਹ ਪਰੇਸ਼ਾਨੀਆਂ ਨੇ ਕਿ, ਅਸੀ ਸਾਂਭੀਏ ਕਿਥੇ।
ਓਹੀ ਨਾ। ਤੇ ਕਈਆਂ ਨੂੰ ਰੱਬ ਦੇ ਵੀ ਰਿਹੈ, ਦੇ ਵੀ ਰਿਹਾ ਐ ਨਾ- ਦੇਖੋ ਕਈ ਲੋਕ ਸੋਚਦੇ ਨੇ ਕਿ ਸਾਨੂੰ ਮਿਲ ਨੀ ਰਿਹਾ, ਅਸੀ ਕਹਿਦੇ ਹਾਂ ਕਿ ਪਰਮਾਤ ਤਮਾਂ ਸਾਨੂੰ ਦੇ ਰਿਹਾ, ਆਪਣੇ ਮਨ 'ਚ ਨਾ ਧਾਰ ਕੇ ਰਖੋ ਕਿ, ਹਾਂ, ਪ੍ਰਮਾਤਮਾ ਸਾਨੂੰ ਦੇਗਾ, ਕਦੀ ਨਾ ਕਦੀ ਤੇ ਦੇਗਾ। ਇਹ ਕਿਉ ਕਹੀਏ, ਬੀ ਨਹੀਂ ਦੇਗਾ।
ਐਹੀ ਆਸਰੇ ਤੇ ਇਨਸਾਨ ਜੀਂਦਾ ਹੈ, ਕਿ ਪ੍ਰਮਾਤਮਾ ਦਏਗਾ ਸਾਨੂੰ।
ਗੱਲ ਏ ਨਾ, ਇਹੀ ਚੀਜ਼ ਤੇ ਹੁਣ ਜੀਣਾ ਪੈਣਾ।
ਬਿਲਕੁਲ-ਬਿਲਕੁਲ ਜੀ, ਜੇ ਤੇ ਆਪਾਂ ਉਮੀਦ ਛੱਡਦੀਏ ਅਤੇ ਫਿਰ ਤੇ ਅਸੀ ਅੱਜ ਹੀ ਕਹੀਏ, ਵੀ ਜੇ ਸਾਨੂੰ ਪਤਾ ਹੈ, ਸਾਡੀ ਕਿਸਮਤ ਮਾੜੀ ਚਲਦੀ ਪਈ ਏ।
ਨਾ ਜੀ ਭੈਣ ਜੀ, ਫਿਰ ਗੁਜ਼ਾਰਾ ਹੋਣਾ ਬਹੁਤ ਔਖਾ ਹੋ ਜਾਂਦਾ।
ਬਿਲਕੁਲ ਜੀ, ਫਿਰ ਤੇ ਅੱਜ ਹੀ ਅਪਨਾ ਬੰਦਾ ਕੀ ਕਰੇ, ਸੁਸਾਈਡ ਕਰ ਲੈਂਦਾ ਫਿਰ ਹੋਰ ਕੀ ਕਰਨਾ ਜੇ‌।
ਉਹ ਭੈਣਜੀ, ਐ ਤੇ ਕੰਮ ਗ਼ਲਤ ਹੁਦੇ ਜੇ, ਐ
ਨਹੀ ਫਿਰ, ਓਹੀ ਨਾ ਫਿਰ ਬੰਦੇ ਨੂੰ ਐ ਹੋਏ ਕਿ, ਮੇਰੀ ਕਿਸਮਤ ਬੜੀ ਮਾੜੀ ਫਿਰ ਬੰਦਾ ਐ ਸਟੈਪ ਚੁਕਦਾ। ਫਰਕ ਏ ਕੀ, ਵਿਸ਼ਵਾਸ ਰੱਖੋ ਸਭ ਕੁਛ ਮਿਲਦਾ।
ਬਾਬੇ ਘਰ ਜਾਓ, ਗੁਰੂ ਘਰ ਮੱਥਾ ਟੇਕੋ, ਅਰਦਾਸਾਂ ਕਰੋ ਕਿ, ਪਰਮਾਤਮਾ ਮੇਰੇ ਐ ਕੰਮ ਪੂਰਾ ਕਰ, ਪਰਮਾਤਮਾ ਆਪੇ ਕਰਦਾ ਹੀਲੇ ਦਾ ਵਸੀਲ ਬੈਠ ਠਾ ਕਰਨ ਵਾਲਾ, ਠੀਕ ਐ ਨਾ ਭੈਣ ਜੀ। ਅਸੀ ਲੋਕ ਕਹਿਦੇ ਸਾਨੂੰ ਆਪੋ ਆਪਣੀ ਹੈ। ਰੱਬ ਨੂੰ ਸਭ ਦੀਏ
ਹਾਂ-
ਇਹ ਗਲ ਨਾ ਸਾਨੂੰ ਤੇ ਆਪਾਂ ਆਪਣੀ ਆ ਰਬ ਨੂੰ ਸਭ ਦੀ ਪਈ ਵੀ ਮੈਂ ਸਭ ਨੂੰ ਦੇਖਣਾ ਹੈ ਅਸੀ ਕਹਿਦੇ ਹ ਨਾ ਨਹੀਂ ਤੁਸੀ ਸਾਡਾ ਕਰੋ, ਸਾਡਾ ਕਰੋ, ਨਾ। ਰਬ ਸਭ ਨੂੰ ਦਿਂਦੈ।
ਉਹੀ ਨਾ ਅਸੀ ਪਕੇ ਘਰਾ ਬੈਠੇ ਰਹੇ ਹਾਂ ਤੇ ਸਾਨੂੰ ਨਿਕੀ ਜਿਹੀ ਵੀ ਦਿਕਤ ਆਉਦੀ ਹੈ। ਨਾ ਅਸੀ ਹਾਏ ਮਰਗੇਏ ਹਾਏ ਮਰਗੇਏ ਕਰਨ ਲਗ ਜਾਦੇ ਹਾਂ ਅਤੇ ਤੁਸੀ ਬਜ਼ਾਰਾਂ 'ਚ ਦੇਖੋ ਜੀ ਜਿਹੜੇ ਵਿਚਾਰੇ ਸਾਰਾ ਸਾਰਾ ਦਿਨ ਮੰਗਦੇ ਨੇ ਜਾਂ ਸਾਰਾ ਸਾਰਾ ਦਿਨ ਹਾਂ ਬਿਲਕੁਲ ਬਿਲਕੁਲ ਹਾਂ ਬਿਲਕੁਲ ਹਾਂ ਇਹ ਤੇ ਹੈ ਅਸੀਂ ਅੱਜ ਨਾ ਸਵੇਰੇ ਗੁਰਦੁਆਰੇ ਗਏ ਸੀ ਤੇ, ਪਿਛਲੀ ਸਾਈਡ ਨਾ ਇੱਕ ਮਤਲਬ ਘਰ ਬਣਿਆ ਦਾ ਬੜਾ ਟੁੱਟਾ ਜਿਹਾ ਨਾ, ਅਤੇ ਭਾਈ ਉੱਧਰ ਨਾ ਭਾਈ ਨੇ ਫਰਾਟਾ ਲਾਇਆ ਦਾ ਤੇ ਜ਼ਮੀਨ ਦੇ ਉੱਪ ਤੇ ਉਹਨੇ ਕੰਬਲ ਜਿਹਾ ਡਾਹਿਆ ਦਾ ਸੀ, ਤੇ ਰੋਜ਼ ਉੱਥੇ ਬੈਠਾ ਹੁੰਦਾ ਤੇ ਉਹਨੇ ਆਪਣੇ ਕੋਲ ਹੈ ਜ਼ਰੂਰ ਭਈ ਰੋਟੀ ਪਾਣੀ ਮਿਲ ਨਾ ਮਿਲੀ ਪਊਆ ਜ਼ਰੂਰ ਰੱਖਿਆ ਹੁੰਦਾ ਉਹਨੇ ਆਪ
ਹਾਂਜੀ ਉਹ ਬਸ ਸ਼ਰਾਬਏ ਹੈ ਨਾ ਤਾਂ ਹੀ ਤੇ ਸ਼ਰਾਬੀਆਂ ਨੇ ਨਸ਼ੇ ਨੇ ਅੱਜ ਕੱਲ੍ਹ ਨਸ਼ਿਆਂ ਨੇ ਉਹ ਕੀਤਾ ਹੈ। ਹਾਂ ਬਸ ਉਹੀ ਨਾ ਭੈਣ ਜੀ ਕੀ ਕਰ ਸਕਦਾ ਕੋਈ
ਸੋ ਜਾਂਦਾ ਹੋਣਾ ਵਿਚਾਰਾ ਇਹ ਨਹੀਂ ਵੀ ਜਿਹਦੀ ਮੈਂ ਪੀਣੀ ਹੈ ਉਹਦਾ ਮੈਂ ਰੋਟੀ ਪਾਣੀ ਖਾਵਾਂ ਆਪਣਾ ਸਰੀਰ
ਬਸ ਭੈਣ ਜੀ ਅੱਜ ਕੱਲ੍ਹ ਗੁਰਦੁਆਰੇ ਵੀ ਮੱਥਾ ਟੇਕਣਾ ਬਹੁਤ ਜ਼ਰੂਰੀ ਹੋ ਗਿਆ ਜੀ ਉਹ ਜੇ ਅੱਜ ਕੱਲ੍ਹ ਲੋਕਾਂ ਦੇ ਹਾਲਾਤ ਨੇ ਕੁੱਛੋ ਕੁਛ ਨਾ ਗੁਰੂ ਘਰ ਜਾਣਾ ਬਹੁਤ ਹੋ ਗਿਆ ਜ਼ਰੂਰੀ ਅੱਜ- ਕੱਲ
ਤੁਸੀਂ ਜਾਂਦੇ ਹੋ ਭੈਣ ਜੀ ਗੁਰਦੁਆਰੇ
ਹਾਂਜੀ ਅਸੀਂ ਜਾਹੀਦਾ ਥੋੜਾ ਘੱਟ ਹੀ ਜਾਹੀਦਾ ਕ ਬਈ ਕੀ ਕਹਿੰਦੇ ਨੇ ਬੱਚੇ ਤੰਗ ਕਰਦੇ ਨਾ ਥੋੜਾ ਉੱਥੇ ਗੁਰਦੁਆਰੇ ਚ ਤਾਂ ਕਰਕੇ
ਨਗਰ ਕੀਰਤਨ ਵਗੈਰਾ ਤੇ ਜਾਂਦੇ ਹੁੰਦੇ ਹੋ ਤੁਸੀਂ
ਤੇ ਵੀ ਇਹੀ ਬਸ ਥੋੜ੍ਹੀ ਦੇਰ ਵਾਸਤੇ ਚਾਹੀਦਾ ਹੈ। ਹਾਂ ਵੀ ਉਹ ਵੀ ਘੁੰਮੀ
ਚਲੋ ਵਧੀਆ ਜੀ ਇਹ ਵੀ ਕੰਮ ਜ਼ਰੂਰੀ ਨੇ
ਹਾਂ ਬਸ ਘੁੰਮੀ ਦਾ ਨੀ ਹੁੰਦਾ ਬਸ ਓਦਾਂ ਹੀ ਇੱਕ ਜਗ੍ਹਾ ਤੇ ਖਲੋ ਵੇਖ ਲਈ ਤਾਂ ਬੱਚੇ ਚੁੱਕ ਕੇ ਕਿੱਥੇ ਘੁੰਮਿਆ ਜਾਂਦਾ ਤੁਹਾਨੂੰ
ਹਾਂ ਬੱਚੇ ਤੰਗ ਵੀ ਤੇ ਬੜਾ ਕਰਦੇ ਨੇ ਨਾ
ਬਸ ਇਹੀ ਦਿੱਕਤ ਹੈ ਨਾ ਪਰੇਸ਼ਾਨੀਆਂ ਬੱਚਿਆਂ ਦੇ ਨਾਲ ਹ ਕੀ ਕਰੇ ਬੱਚੇ ਐ ਨੇ ਤੇ ਫਿਰ ਪਰੇਸ਼ਾਨੀਆਂ ਵੀ ਨੇ
ਚਲੋ ਇਹ ਵੀ ਜ਼ਰੂਰੀ ਨੇ ਜੀ ਇਹਨਾਂ ਦੇ ਨਾਲ ਵੀ ਕੁਛ ਨੀ ਹੈਗਾ
ਹਾਂਜੀ ਇ ਹੀ ਹੈ ਨਾ
ਇਹ ਨੇ ਤੇ ਘਰ ਦੀਆਂ ਰੌਣਕਾਂ ਨੇ ਜੇ ਬੱਚੇ ਨੇ ਤੇ, ਕੱਲਾ ਬੰਦਾ ਕੀ ਕਰੇਗਾ ਜੀ
ਇਕੱਲੇ ਬੰਦਾ ਇਕੱਲਾ ਬੰਦਾ ਤੇ ਮੈਂ ਕਹਿੰਦੇ ਜੀਣਾ ਬਹੁਤ ਔਖਾ ਲੱਗਦਾ ਸੀ ਭੈਣ ਕਮਰੇ ਚ ਬੈਠਾ ਨੀ ਜਾਂਦਾ ਮਨ ਨੀ ਲੱਗਦਾ ਬੜੀ ਚਨੀਆਂ ਹੁੰਦੀਆਂ ਇਹ ਗੱਲ
ਨੂੰ ਮਿਲਦਾ ਕਿਸੇ ਕਿਸੇ ਨੂੰ ਅੱਗੇ ਕਿਸੇ ਨੂੰ ਪਿੱਛੇ
ਹਾਂਜੀ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਮੈਨੂੰ ਨਾ ਕੋਲ ਆਉਣ ਵਾਲੀ ਆ ਹਾਂਜੀ ਸਤਿ ਸ੍ਰੀ ਅਕਾਲ